ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਵਧੀਆ, ਤੁਸੀਂ ਸੁਣਾਓ, ਤੁਸੀਂ ਠੀਕ ਹੋ?
ਹਾਂਜੀ-ਹਾਂਜੀ, ਬਸ ਵਧੀਆ। ਹੋਰ ਬੱਚੇ, ਘਰ-ਬਾਰ ਸਭ ਠੀਕ।
ਹਾਂਜੀ ਹਾਂਜੀ ਸਭ ਠੀਕ ਹੋ,। ਸਭ ਬਾਬਾ ਜੀ ਦੀ ਕਿਰਪਾ ਏ ਸਭ ਵਧੀਆ। ਤੇ ਉਹ ਮੈਂ ਨਾ ਫੋਨ ਕੀਤ- ਕੀਤਾ ਸੀਗਾ। ਤੇ ਉਹ ਨਾ ਮੇਰੀ ਬੇਟ- ਤੇ ਕਹਿ ਰਹੀ ਸੀ, ਕਿ ਤੁਸੀਂ ਕਹਿੰਦੇ ਪਏ ਸੀ। ਜੀ ਕਿਆ ਹੋਏਗਾ, ਮੇਰੀ ਬੇਟੀ ਨੂੰ
ਕੀ ਕਿਆ ਹੋਏਗਾ।
ਤੁਸੀਂ ਸੂਟ- ਵਗੈਰਾ ਵਾਸਤੇ ਬੋਲਿਆ ਹੋਣਾ ਕੁਛ ਕਿਹਾ ਹੋਣਾ ਕਿ ਮੈਂ ਸੂਟ ਲੈ ਕੇ ਆਈ ਆਂ।
ਅਰੇ ਹਾਂ- ਹਾਂ -ਹਾਂ- ਹਾਂ ਮੈਂ ਨਾ ਤੁਹਾਨੂੰ ਫੋਨ ਕਰਨਾ ਈ ਸੀ। ਜੀ ਅੱਜ-ਕੱਲ੍ਹ 'ਵਿਚ ਤੁਸੀਂ ਕਰ ਲਿਆ ਬੜੀ ਚੰਗੀ ਗੱਲ ਹੋ ਮੈਂ ਕਰਨਾ ਈ ਸੀ ਫੋਨ। ਮੈਂ ਗਈ ਦੀ ਸੀ ਤੇ ਤੁਆਡੀ- ਕੁੜੀ ਖੜੀ ਸੀ, ਤੇ ਓਨੇ ਬੜਾ ਸੋਹਣਾ ਸੂ- ਸੂਟ ਓਦਾ ਸਿਪ- ਪਿਆ ਦਾ ਸੀ ਤੇ ਮੈਂ ਕਿਹਾ ਤੂੰ ਕਿੱਥੋਂ ਸਵਾਇਆ ਏ ਸੂਟ? ਤੇ ਕਹਿੰਦੀ ਮੇਰੀ ਮੰਮੀ ਨੇ ਏ ਸੂਟ- ਸੀਤਾ ਏ। ਅ ਮੈਂ ਕਿਆ ਅੱਛਾ। ਭਾਬੀ ਏਨੇ ਸ ਸੋਹਣੇ ਸੂਟ ਸੀ ਲੈਂਦੇ ਨੇ, ਤੇ ਤੁਸੀਂ ਤੇ ਸਾਨੂੰ ਕਦੀ ਦੱਸ ਸਿਆ ਨਹੀਂ ਤੁਸੀਂ- ਸੋਨੇ ਸੋਹਣੇ ਸੂਟ ਸੀ ਲੈਂਦੇ। ਅਸੀ ਤੇ ਐਵੇਂ ਟੇ- ਇੰਨੀ ਮਹਿੰਗੀ ਮਹਿੰਗੀ ਸਵਾਈਆਂ ਦਿੰਦੇ ਆਂ।
ਹਾਂ ਬਸ ਸੀ ਲਈਦਾ ਏ। ਬਸ ਆਪਣੇ ਈ ਸਿਲਦੀ ਆ ਮੈਂ ਬਾਹਰ ਦਾ ਨੀ ਕਿਸੇ ਦਾ ਸਿਲਦੀ। ਆਪਣੀ ਬੇਟੀਆਂ ਦੇ ਸੀ ਲਏ, ਆਪਣੇ ਸੀ ਲਏ, ਬਸ ਆਪਣੇ ਈ ਸੀ ਲਈਦੇ ਨੇ। ਤੇ ਕਹਿੰਦੀ ਸੀ ਬੇ ਮੰਮਾ ਆਂਟੀ ਨੂੰ ਬੜਾ ਪਸੰਦ ਆਇਆ ਸੀ ਸੂਟ। ਸਿਪ ਆਇਆ ਤੇ ਉਹ ਕਹਿੰਦੇ -ਸ ਸੀਗੇ ਕਿ ਮੰਮਾ ਸਿਲ ਦਏਗੀ ਮੇਰਾ? ਤੇ ਮੈਂ ਕਿਹਾ ਚੱਲ ਫਿਰ ਮੈਂ ਨਾ ਏ ਦੋ- ਤਿੰਨ ਦਿਨ ਮੈਂ ਖਾਲੀ ਸੀਗੀ ਤੇ ਮੈਂ ਕਿਹਾ ਚੱਲ ਪੁੱਛ ਲੈਂਣੀ ਆਂ ਜੇ ਸਵਾਣਾ ਏ ਤੇ ਫਿਰ ਮੈਂ ਹਜੇ ਤੇ ਫ੍ਰੀ ਆਂ ਫਿਰ ਬਾਅਦ' ਚ ਤੇ ਟੈਮ ਨੀ ਲੱਗਣਾ ਮਿਨੂੰ।
ਤੇ ਅ ਕਿਤੇ ਆ ਕੋਟਨ- ਤੇ ਬੜੇ ਟਾਈਮ ਦੇ ਮਤਲਬ ਹੋਨ ਮੈਨੂੰ ਹਫ਼ਤਾ ਹੋ ਗ ਤੇ ਟੇਲਰ ਬੜੀ ਕੋਟਨ ਦੇ ਸੂਟਾਂ ਦੀ ਸਵਾਈ ਬੜੀ ਮੰਗਦਾ ਪਿਆ ਇਨੇ ਇਨੇ ਮਹਿੰਗੇ ਮਹਿੰਗੇ ਸੂਟ ਸੀ। ਮੈਂ ਕਿਹਾ ਘਰ ਪਾਉਂਣੀ ਨ ਇੰਨੀ ਮਹਿੰਗੀ ਸੂਟ ਸਵਾਈ ਦੇ ਕੇ ਕੀ ਫੈਦਾ? ਚਲੋ ਉਹ ਵੀ ਤੁਸੀਂ ਜਿੰਨੇ ਲਓਗੇ? ਠੀਕ ਹੈ ਪਰ ਇੱਕ ਹੁੰਦਾ ਨਾ ਕਿ ਫੇਿਰ ਉਹ ਸੋਹਣਾ ਵੀ ਨਹੀਂੀ ਸੀਂਦਾ।
ਅੱਛਾ।
ਫਿਟਿੰਗ ਇੰਨੀ ਟਾਈਮ ਹੋ ਮਨੂੰ ਫਿਟਿੰਗ ਹੀ ਨੀ ਉਹਦੀ ਸਹੀ ਆਉਂਦੀ ਫਿਟਿੰਗ ਹੀ ਨੀ ਸਹੀ ਕਰਕੇ ਦਿੰਦਾ ਮੋਇਆ
ਅੱਛਾ ਅੱਛਾ ਅੱਛਾ।
ਹਾਂ ਤੇ ਅਹ। ਮੈਂ ਹੈਗੇ ਨਾ ਮੇਰੇ ਸੂਟ ਤਿੰਨ ਚਾਰ ਸੂਟ ਨੇ ਤੇ ਮੈਂ ਇੱਕ ਨਾ ਉਹ ਲਿਆਈ ਦੀ ਸੀ ਕੱਪੜਾ ਲੈ ਕੇ ਆਈ ਦੀ ਸੀ। ਲਾਈਟ ਹੀ ਚੱਲ ਗਈ ਤੇ ਉਹ ਮੰਮਾ ਦਾ ਤੇ ਹੋ ਗਿਆ। ਨੈਟ ਹੁੰਦਾ ਹੈ ਉਹਨਾਂ ਦਾ ਫੋਨ ਕ ਰੂ ਸਾਰਾ ਖਤਮ ਕਰ ਦਿੰਦਾ।